ਹੈਲੋ
ਹਾਂਜੀ, ਸਸਿ ਸ਼੍ਰੀ ਕਾਲ ਜੀ।
ਸਸਿ ਸ਼ੀਕਾਲ ਜੀ ਵੀਰ ਜੀ ਕੀ ਹਾਲ- ਚਾਲ ਨੇ
ਹਜੇ ਹ ਵਧੀਕ
ਠੀਕ ਓ ਵੀਰ ਜੀ।
ਹਾਂਜੀ ਵ ਵਧ ਤ ਠੀਕ ਓ
ਹਾਂਜੀ
ਬੜੇ ਦਿਨ ਤੋਂ ਬਾਅਦ ਕੀ ਗੱਲ ਹੋਣ ਕੀਤਾ ਗ ਸੀਗਾ। ਮੈ ਕਿਹਾ ਬੜੇ ਦਿਨਾਂ ਬਾਅਦ ਫੋਨ ਕੀਤਾ ਤੁਸੀਂ।
ਹਾਂਜੀ, ਹਾਂਜੀ ਬਸ ਕੁਛ ਟਾਈਮ ਨਈ ਮਿਲਿਆ, ਬੱਚਿਆਂ ਨਾਲ ਬਸ ਫਰੀ ਨਹੀਂ ਹੋ ਪਾਏ।
ਅੱਛਾ, ਅੱਛਾ ਆ ਇਹ ਤਾਂ ਹੈ ਬੇ ਹਾਂਜੀ, ਹਾਂਜੀ ਕੋਈ ਨਾ, ਕੋਈ ਨਾ, ਹੋਰ ਘਰ ਪਰਿਵਾਰ, ਬੱਚੇ
ਸਹੀ ਚੱਲ ਰਿਹਾ ਐ।
ਮੌਸਮ ਤੇ ਫੑਕ ਬਰਸਾਤ ਜਾ ਰਹੀ ਐ ਏੱਥੇ।
ਹਾਂਜੀ ਬੋੱਤ ਬਰਸਾਤ, ਹਾਂਜੀ, ਸਵੇਰ ਦੀ ਬਰਸਾਤ ਹੋ ਰਹੀ ਐ ਸਾਡੇ ਵੀ।
ਤੁਸੀ ਸਾਡੇ ਲਏ ਕੀ ਔ ਸਾਡੇ ਸਵੇਰ ਦੀ
ਹਾਂਜੀ, ਹਾਂਜੀ ਮੌਸਮ ਦਾ ਵੀ ਕੁੱਛ ਪਤਾ ਨਈ ਲੱਗਦਾ ਕਿਸ ਟੈਮ। ਖ਼ਰਾਬ ਔ ਜਾਂਦਾ, ਕਿਸ ਟੈਮ ਇੱਕਦਮ ਧੁੱਪ ਚੜ ਜਾਂਦੀ ਏ ਤੇਜ਼।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਐ, ਹੁਨ ਕੁਛ ਪਤਾ ਨੀ ਕੱਲ ਫੇਰ ਧੁੱਪ ਲੱਗੀ, ਫਿਰ ਗਰਮੀ ਹੋ ਜਾਨੀ ਐ।
ਹਾਂਜੀ- ਹਾਂਜੀ।
ਚਾ ਹੈ ਕੁਛ ਕਹਿ ਸਕਦੇ ਮੌਸਮ ਦੇ ਬਾਰੇ ਬ ਫਿਰ ਨਾਲੇ ਇਸ ਬਾਰੀ ਗਰਮੀ ਬੜੀ ਜ਼ਿਆਦਾ ਪੈ ਰਹੀ ਤਾਂ ਹਾ, ਬਰਸਾਤ ਦੇੇਖੋ ਹੋਣੀ -ਹੋਣੀ ਸੀਹੀ।
ਹੈਲੋ
ਮੇ ਕਿਹਾ ਬਰਸਾਤ ਵੇਖੋ ਹੋਣੀ- ਹੋਣੀ ਸੀ, ਗਰਮੀ ਬੜੀ ਪੈ ਰਹੀ ਐ ਨਾ ਤਾਂ ਕਰਕੇ। ਹੋ ਹੈਲੋ ਹੈਲੋ ਦੋ ਹੈਲੋ ਜੀ, ਹੈਲੋ ਦੋ ਹੈਲੋ ਉਹ